ਸਸ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਵਧੀਆ ਵਧੀਆ ਤੁਸੀ ਹਾਂਜੀ ਹਾਂਜੀ ਹਾਂਜੀ ਹਾਂਜੀ ਸਭ ਠੀਕ ਹੈ ਜੀ।
ਹਾਂਜੀ ਹੋਰ ਸਭ ਵਧੀਆ-ਵਧੀਆ ਬਸ
ਹਾਂਜੀ ਅੱਛਾ ਹਾਂਜੀ ਠੀਕ ਆ ਜੀ ਚਲੋ ਵਦੀਆਂ ਫਿਰ ਤਾ
ਹੋ ਰਹੀਆਂ ਨੇ ਕਿਹੜੀ-ਕਿਹੜੀ ਸਬਜ਼ੀ ਖ ਬਣਾਈਏ ਕੋ ਸਮਝ ਹੀ ਨਹੀਂ ਆਂਦਾ।
ਕੁੱਛ ਨਾ ਪੁਛੇ ਤੁਸੀਂ ਸਬਜ਼ੀਆਂ ਦਾ ਤੇ ਬੜੀ ਹਰ ਪਾਸੇ ਹਾਲਤ ਖਰਾਬ ਏ ਬੱਚਿਆਂ ਨੂੰ ਕੁਛ ਪਸੰਦ ਹੀ ਨਹੀਂ ਆਉਂਦਾ ਸਬਜ਼ੀਆਂ ਅਸੀਂ ਕਹਿੰਦੇ ਕੋਈ ਬਈ ਅ ਬਈ ਤਾਜ਼ੀਆਂ-ਤਾਜ਼ੀਆਂ ਸਬਜ਼ੀਆਂ ਜਿਵੇ ਕੱਦੂ ਹੋ ਗਿਆ, ਘੀਆ ਤੋਰੀ ਹੋ ਗਈ ਉਹ ਬਣਾਈਏ ਬੱਚੇ ਮੂੰਹ ਬਣਾਂਦੇ ਆ ਬੱਚਿਆਂ ਨੂੰ ਪਸੰਦ ਹੀ ਨੀ ਬਣਾਓ ਵੀ ਤੇ ਓਦਾਂ ਦੀ ਓਦਾਂ ਹੀ ਪਈਆਂ ਰਹਿੰਦੀਆਂ ਕਸੀ ਵਿੱਚੋਂ ਇੱਕ ਅੱਧੀ ਕਟੋਰੀ ਖਾਣੀ ਆਪ ਤੇ ਉਹਨਾਂ ਨੇ ਤੇ ਬੱਚਿਆਂ ਦੀ ਬਸ ਇੱਧਰ-ਉਧਰ ਏ ਫਿਰ ਕੁਛ ਨਾ ਕੁਛ ਹੋਰ ਬਣਾ ਲੈਂਦੇ ਕੋਈ ਮੈਗੀ ਬਣਾ ਲਈ ਕੁਛ ਬਣਾ ਲਿਆ। ਬਸ ਇਹ ਕੁਛ ਚੱਲਦਾ। ਹੋਰੀ ਕੀ ਜਾਂ ਕਹਿਣਗੇ ਰਾਜਮਾਂ, ਛੋਲੇ, ਦਾਲਾਂ ਬਸ ਉਹ ਬਣਾਣਾ ਖਾਣਾ ਪਸੰਦ ਕਰਦੇ ਫ ਉਹ ਰੋਜ਼ ਰੋਜ਼ ਖਾਧੇ ਨੀ ਨਹੀਂ ਨਹੀਂ ਬਿਲਕੁਲ ਨਹੀ ਓ ਨੀ ਖਾਦੇ ਜਾਂਦੇ। ਜਾਂ ਇੱਕ ਖਟੀਆਂ-ਮਿੱਠੀਆਂ ਹਾਂ ਬਚੇ ਨੀ ਨਾ ਬੱਚਿਆਂ ਨੂੰ ਪਾਏ ਤੁਸੀ ਰੋਜ ਤਿੰਨੋ ਟਾਇਮ ਦਯੋ ਓਨਾ ਨੂੰ ਤਦ ਵੀ ਪਸੰਦ ਆਂਦੇ ਆ।
ਹਾਂ ਸਹੀ ਕਹਿ ਰਹੀ ਹ ਕਿੱਥੇ ਬਣਾਉਣ ਹੁਣਦਾ ਸਾਡੇ
ਨਹੀਂ-ਨਹੀਂ ਰੋਜ਼ ਬਣਾਉਣ ਵੀ ਹੁੰਦੇ ਰੋਜ਼ ਸਾਡੇ ਮੇਰੇ ਕੋਲ ਤਾਂ ਇੱਕ ਤੋ ਦੂਸਰੇ ਟਾਈਮ ਮੈਂ ਖਾਂਦੀ ਵੀ ਨੀ ਖਾ ਵੀ ਨੀ ਸਕਦੀ ਮੈਂ ਤੇ ਖਾਣੀ ਵੀ ਉਹ ਤਰੀ ਲੈਣੀ ਹੁੰਦੀ ਰਾਜਮਾਂ ਦੀ ਸਿਰਫ। ਬਣਾਣੇ ਪੈਂਦੇ ਚਲੋ ਬੱਚਿਆਂ ਨੂੰ ਪਸੰਦ ਏ ਤੇ ਫਿਰ ਬਣਾਣੇ ਤੇ ਪੈਂਦੇ ਹੀ ਏ।
ਹੁਣ ਉਹੀ ਹੈ ਨਾ ਕਦੀ ਛੋਲੇ
ਹਾਂਜੀ ਹਾਂਜੀ-ਹਾਂਜੀ ਹੋਰ ਕੀ ਉਹ ਫ ਨਾ ਫਿਰ ਮੈਂ ਤੇ ਇਸ ਤਰਾਂ ਕਰ ਹਾਂ ਇੱਕ ਦਿਨ ਸਭ ਜੀ ਬਣਾਨੀ ਹਾ ਇੱਕ ਦਿਨ ਫਿਰ ਦਾਲ ਕੋਈ ਰਾਜ ਹਾਂ ਹਾਂਜੀ-ਹਾਂਜੀ।
ਕੋਈ ਕਰੇਲੇ ਬਣਾਓ ਨੀ ਖਾਂਦੇ ਇਹ ਲੋਕ ਤੋਰੀ ਬਣਾਓ ਨੀ ਖਾਂਦੇ।
ਇੰਨਾ ਟਾਈਮ ਲੱਗਦਾ ਬਣਾਉਦਿਆਂ ਨੂੰ ਖਾਣੀ ਐ ਨੀ ਇਹਨਾਂ ਨੇ ਖਾਂਦੇ ਹੀ ਨੀ। ਆਪਣੇ ਆਪ ਵੀ ਅਸੀਂ ਅੱਛਾ-ਅੱਛਾ ਸੀਤਾ ਫਲ ਵੀ ਨੀ ਖਾਂਦੇ। ਅੱਛਾ ਨਹੀਂ ਸਾਡੇ ਇੱਧਰ ਬਣਾਉਂਦੇ ਆ ਨਾ ਖੱਟਾ ਮਿੱਠਾ ਹਾਂ ਉਹ, ਉਹ ਬਣਾ ਕੇ ਵੇਖਣਾ ਤੁਸੀਂ ਥੋੜਾ ਜਿਹਾ ਜਿਵੇਂ ਅਸੀਂ ਬਨਾਣੇ ਹ ਨਾ ਖੱਟਾ ਤੇ ਮਿੱਠਾ। ਉਹ ਮਤਲਬ ਜੇ ਤੇ ਤੁਹਾਡਾ ਤੁਸੀਂ ਲ ਲਿਆਓਗੇ ਜੇ ਤੇ ਉਹ ਕੂਲਾ ਜਿਹਾ ਹੋਏਗਾ ਹਰੇ ਹਰੀ ਉਹਦਾ ਮਤਲਬ ਜਿਹੜੇ ਛਿੱਲੜ ਹਰਾ ਹਰਾ ਹੋਏਗਾ ਹੁੰਦਾ ਨਾ ਕੱਟਣ ਚ ਥੋੜਾ ਸਖਤ ਹੁੰਦੀ ਹੈ ਸ਼ਛਿਲਕਾ ਉਹ ਤੁਸੀਂ ਲਾ ਲਓ ਫੇਰ ਤੁਸੀਂ ਸ਼ਿਲਕਾ ਉਤਾਰ ਲਓ ਜੇ ਕੱਟਣ ਚ ਨਰਮ ਨਰਮ ਹੁੰਦਾ ਬੜਾ ਹਾਂ ਤੇ ਉਹ ਭਾਵੇਂ ਲੱਗਾ ਰਹਿੰਦੇਓ ਲਕਾ ਹਾਂਜੀ ਹਾਂਜੀ ਪੀਲਾ ਉਹ ਬੜ ਹਾਂਜੀ ਹਾਂ ਉਹ ਨੀ ਖਾਧ ਉਹ ਨੀ ਬਣੇਗਾ ਉਹਨੂੰ ਉਤਾਰ ਲੋ ਉਹ ਫਿਰ ਛਿੱਿਲਣਾ ਹੀ ਪਏਗਾ ਹਰਾ ਹੁੰਦੈ, ਬੜਾ ਸੋਫਟ ਜਿਹਾ ਹੁੰਦੈ, ਉਹਦਾ ਸਵਾਦ ਵੀ ਅਲੱਗ ਹੁੰਦੈ, ਹ ਉਹ ਸ਼ਿਲ ਛਿਲਕੇ ਸਮੇਂਤ ਹੀ ਅਸੀਂ ਤੇ ਬਨਾਂਨੇ ਹਾਂ, ਫਿਰ ਧੋ ਲਈਦੈ, ਚੰਗੀ ਤਰ੍ਹਾਂ ਧੋ -ਧੂ ਕੇ ਵੱਡੇ -ਵੱਡੇ ਉਹਦੇ ਪੀਸ, ਬਹੁ ਛੋਟੇ ਕੁੱਟੇ ਵੀ ਨੀ ਕੱਟਣੇ, ਥੋੜੇ ਮਤਲਬ ਵੱਡੇ- ਵੱਡੇ ਹੀ ਹੁੰਦੇ ਆ ਪੀਸ ਆਹ ਉਹ ਕੱਟ ਲੈਨੇ ਆ ਤੇ ਫਿਰ ਤੇਲ ਪਾਨੈ ਕੜਾਹੀ ਚ, ਖੁੱਲਾ ਤੇਲ ਸਬਜ਼ੀ ਦੇ ਹਿਸਾਬ ਨਾਲ, ਦੇਖ ਲਓ। ਉਹਦੇ ਵਿੱਚ ਖੜੇ ਮਸਾਲੇ, ਜਿਵੇਂ ਮੋਟ ਇਲਾਚੀ ਪਾ ਲੋ, ਜੀਰਾ ਸੂੰਡ ਪਾਣੀ ਏ। ਹਿੰਗ ਪਾਓ, ਮੇਥਰੇ ਮੇਥਰੇ ਹੋ ਗਏ। ਤੇ ਸੌਂਫ, ਸੌਂਫ ਤੇ ਸੁੰਡ ਜਿਹੜੀ ਐ ਨਾ, ਉਹ ਮੇਨ ਏ, ਬਾਕੀ ਆਪਣੇ ਮਸਾਲੇ ਤੋਂ ਹੀ, ਜੋ ਤੁਹਾਨੂੰ ਪਸੰਦ ਐ, ਤੁਸੀਂ ਪਾ ਸਕਦੇ ਓ। ਓ ਪਾਓ ਤੇ, ਹਰੀਆਂ -ਹਰੀਆਂ, ਮ ਮਿਰਚਾਂ ਪਾਓ ਸਾਬਤ, ਜੇ ਤੁਹਾਡੇ ਕੋਲ ਲਾਲ ਮਿਰਚਾਂ ਸਾਬਤ ਐ, ਤੇ ਉਹ ਵੀ ਪਾਓ। ਮਤਲਬ ਜਿਵੇਂ, ਤੁਸੀਂ ਤਿੱਖਾ ਖਾਣਾ ਪਸੰਦ ਹਾਂਜੀ, ਹਾਂਜੀ ਸਾਬਤ।
ਅੱਛਾ, ਅੱਛਾ, ਅੱਛਾ, ਅੱਛਾ ਠੀਕ ਹੈ।
ਤਿੱਖਾ ਆਪਣੇ ਹਿਸਾਬ ਨਾਲ ਕਰਦੋ ਨਾ, ਕਿਵੇਂ ਦਾ ਵੀ ਬਾਕੀ ਹਲਦੀ, ਮਿਰਚਾਂ, ਉਹ ਤੇ ਪਾਨੀ ਐ, ਅਤੇ ਨੋਰਮਲ ਮਸਾਲੇ ਹੈ। ਬਸ ਉਹ ਪਾ ਕੇ ਤੇ ਨਾਲ ਹੀ, ਵਿੱਚ ਇਹਨੂੰ ਸੁੱਟਦੇਣੈ ਸਬਜ਼ੀ, ਇਹਨੂੰ ਚੰਗੀ ਤਰ੍ਹਾਂ ਮਿਕਸ ਕਰ ਲੋ। ਸਾਰਾ ਮਤਲਬ, ਮਸਾਲਾ ਰਲ ਜੇ, ਹਾਂਜੀ ਭੁੰਨ ਲੋੋ ਥੋੜਾ। ਤੇ ਫੇਰ ਪਾਨੀ ਪਾ ਕੇ, ਇਹਨੂੰ ਥੋੜਾ ਰਿਜ ਜਾਂਦੇ ਓ ਮਤਲਬ, ਥੋੜਾ ਪਾਨੀ ਪਾਲੋ ਨਾ। ਹਾਂ ਤੇ ਥੋੜਾ, ਇਹਨੂੰ ਦੱਸ ਪੰਦਰਾਂ ਮਿੰਟ ਰਿੱਜਨ ਦਿਓ। ਤੇ ਇੱਕ ਪਾਸੇ, ਤੁਸੀਂ ਗੁੜ ਦਾ ਥੋੜਾ ਬਣਾ ਲੋ ਲਿਕੁਡ ਗੁੜ ਇਮਲੀ ਜਿੰਨਾ ਗੁੜ ਲੈਣਾ ਉਨੀ ਇਮਲੀ ਬਈ ਖ ਤਾਂ ਵੀ ਉਹਨਾਂ ਮਾਤਰਾ ਚ ਹੋਏ ਤੇ ਮਿੱਠਾ ਵੀ ਬਰਾਬਰ ਹੋਣਾ ਚਾਹੀਦਾ ਤੇ ਫੇਰ ਉਹ ਜਦੋਂ ਅੱਧਾ ਹਾਂਜੀ ਵੇਖਲੋ ਗੱਲਣ ਚ ਹੋ ਗਿਆ ਤਾਂ ਅੱਧਾ ਗਲ ਗਿਆ ਬਈ ਕਿਉਂਕਿ ਫੇਰ ਜੇ ਅਸੀਂ ਇਮਲੀ ਪਾ ਦਾਂਗੇ ਪਹਿਲਾਂ ਤਾਂ ਫੇਰ ਗੱਲੇ ਗਾ ਨੀ ਨਾ ਜਲਦੀ ਗਲਣ ਵੇਖਲੋ ਨਾ ਬਈ ਅੱਧਾ ਕ ਕੱਲ ਜੇ ਤੇ ਫਿਰ ਪਾ ਦੋ ਦੋਨੋ ਚੀਜ਼ ਜਾਂ ਗੁੜ ਤੇ ਇਮਲੀ ਹਜੀ ਹਾਂਜੀ ਹਾਂਜੀ ਹਾਂਜੀ ਜੇ ਅਸੀਂ ਸ਼ੁਰੂ ਚ ਪਾ ਦਾਂਗੇ ਨਾ ਫੇਰ ਗਲੇ ਗਾ ਨਾ ਜਲਦੀ ਫੇਰ ਉਹ ਰਹੇਗਾ ਸਖਤ ਫੇਰ ਉਹ ਖਾਤ ਦਾਂ ਨਹੀਂ ਜਾਏਗਾ ਹਮ ਬਈ ਅਸੀਂ ਤੇ ਖਾ ਲਾਂਗੇ ਜਿਵੇਂ ਕੋਈ ਹੋਏਗਾ ਉਹਦੇ ਕੋਲ ਖਾਧਾ ਨੀ ਨਾ ਜਾਏਗਾ ਫੇਰ ਹਮ ਬਸ ਫਿਰ ਪਾ ਕੇ ਤੇ ਬਣਾ ਲੋ ਰੀਜਾ ਲੋ ਥੋੜਾ ਜਿਹਾ ਤੇਲ ਥੋੜਾ ਵਧੀਆ ਪਾਣਾ ਇਹ ਚ ਅੱਛਾ ਵੀ ਜਿਆਦਾ ਹਾਂ ਤੇਲ ਦਾ ਹੀ ਸਾਰਾ ਹੁੰਦਾ ਬਸ ਫੇਰ ਦਸ ਪੰਦਰਾਂ ਮਿੰਟ ਹੋਰ ਜਾ ਲਓ ਵੇਖ ਲੋ ਆਪਣੇ ਹਿਸਾਬ ਨਾਲ ਗੱਲ ਗਿਆ ਤੇ ਫੇਰ ਉਹ ਖਾਓ ਚਾਵਲ ਚਾਹੇ ਨਾਲ ਬਣਾਓ ਅਸੀਂ ਤੇ ਚਾਵਲ ਬਣਾਦੇ ਹਾਂ ਨਾਲ ਕਿਉਂਕਿ ਬੱਚਿਆਂ ਨੂੰ ਚਾਵਲ ਪਸੰਦ ਉਹਦੇ ਨਾਲ ਹਾਂਜੀ
ਅੱਛਾ ਚਾਵਲ ਨਾਲ ਲੋ ਖਾ ਲੋੋ
ਹਾਂਜੀ ਚਾਵਲ ਨਾਲ ਫੁਲਕਾ ਬਣਾਉਣਾ ਫੁਲਕਾ ਖਾਓ ਚਾਵਲ ਖਾਣੇ ਤੁਸੀਂ ਜੋ ਪਸੰਦ ਕਰਨ ਵੇਖ ਲਓ ਜਿਸ ਤਰ੍ਹਾਂ ਬੱਚੇ ਪਸੰਦ ਕਰਨ ਬਸ ਉਹ ਖੱਟਾ ਮਿੱਠਾ ਹੁੰਦਾ ਨਾ ਬਸ ਉਹ ਖ ਖੱਟੇ ਤੇ ਮਿੱਠੇ ਦੀ ਮਾਤ ਖਤਰਾ ਦਾ ਹੀ ਸਾਰਾ ਉਹਦੇ ਚ ਹੈਗਾ ਸਵਾਦ ਜੇ ਾ ਵੀ ਓਨਾ ਹੀ ਹੋਇਆ ਤੇ ਮਿੱਠਾ ਵੀ ਕੋਈ ਚੀਜ਼ ਵੱਧ ਘੱਟ ਨਹੀਂ ਹੋਣੀ ਚਾਹੀਦੀ ਦੋਨੋ ਚੀਜ਼ਾਂ ਬਰਾਬਰ ਪਰਰੋਣ ਤੇ ਫਿਰ ਸਵਾਦ ਲੱਗਦਾ ਹੈ ਹਾਂਜੀ ਤੇ ਖਾਈ ਥੋੜਾ ਬਣੇਿਆ ਨਮ ਮਿਰ ਵਗੈਰਾ ਹਾਂ
ਅੱਛਾ ਅੱਛਾ
ਸਾਡੇ ਤੇ ਵਿਆਹ ਸ਼ਾਦੀਆਂ ਚ ਘਰਾਂ ਚ ਫੰਕਸ਼ਨ ਵੀ ਹੁੰਦੇ ਨਾ ਲੋਕ ਲੋਕਾਂ ਦੇ ਤੇ ਇਹ ਜ਼ਰੂਰ ਬਣਾਉਂਦੇ ਆ ਐਵਲੀ ਸਬਜ਼ੀ ਵਿਆਹ ਵੀ ਕੁੜੀ ਜਾਂ ਮੁੰਡੇ ਨੂੰ ਜਦੋਂ ਤੇਲ ਚੜ੍ਹਦਾ ਉਦੋਂ ਰੋਟੀ ਹੁੰਦੀ ਹੈ ਸਾਰੇ ਮਹੱਲੇ ਵਾਲੱਲਿਆਂ ਦੀ ਜਾਂ ਜਿਹੜੇ ਰਿਸ਼ਤੇਦਾਰ ਹੁੰਦੇ ਆ ਉਹਨਾਂ ਦੀ ਵੀ ਉਹਦੇ ਵਿੱਚ ਵੀ ਇਹ ਚੀਜ਼ ਬਣਦੇਗੀ ਇਹਦੇ ਨਾਲ ਲੋਕੀ ਮਠੇ ਚਾਵਲ ਵੀ ਖਾਂਦੇ ਆ ਪਤਾ ਮੈਂ ਇੱਕ ਵਾਰੀ ਵੇਖਿਆ ਵਿਆਹ ਚ ਕਈ ਲੇਟ ਨੂੰ ਮਿੱਠੇ ਚਾਵਲਾਂ ਦੇ ਉੱਤੇ ਪਾਇਆ ਦਾ ਸੀ ਉਹਨਾਂ ਨੇ ਪੀਲੇ ਮਿੱਠੇ ਚਾਵਲ ਬਣਾਉਦੇ ਆ ਹਾਂਜੀ ਉਹ ਵੀ ਉਹ ਵੀ ਹੁੰਦੇ ਤੇ ਉਹਦੇ ਨਾਲ ਵੀ ਲੋਕੀ ਖਾਂਦੇ ਆ ਖੱਟਾ ਮਿੱਠਾ ਮਿੱਠੇ ਚਾਵ ਨਾਲ ਹਾਂ ਹਾਂ ਰਾਜਮਾਂ ਚਾਵਲ ਬਣਦੇ ਆ ਹਮ ਹਾਂ ਹ ਹਾਂਜੀ ਤੇ ਇੱਕ ਨਾਲ ਛੋਲਿਆਂ ਦੀ ਦਾਲ ਹੁੰਦੀ ਏ ਹਾਂ ਇਹਨਾਂ ਦਾ ਸਗਨ ਹੈ ਨਾ ਸਕਗਣ ਵਾਲੀਆਂ ਚੀਜ਼ਾਂ ਤਿੰਨੋ ਚੀਜ਼ਾਂ ਨਾ ਜਿਹੜੀਆਂ ਇਹ ਜ਼ਰੂਰ ਮਤਲਬ ਸਾਡੇ ਇੱਥੇ ਕੋਈ ਵਿਆਹ ਫੰਕਸ਼ਨ ਹੋਏਗਾ ਨਾ ਇੱਕ ਟਾਈਮ ਮੈਂ ਜਰੂਰ ਬਣਨੀ ਆ ਰੋਟੀ। ਐ ਵਾਲੀ ਮਤਲਬ ਦੋ ਗਰੀਬ ਬੰਦਿਆਂ ਦਾ ਇਸ ਸ਼ਗਨਾਂ ਵਾਲੀ ਰੋਟੀ ਐ ਵਾਲੀ ਹਾਂ ਫੁਲਕਾ ਨੀ ਇਹ ਲੋਕ ਬਣਾਉਂਦੇ ਹਾਂ ਇਹਨਾਂ ਨੇ ਸਿਰਫ਼ ਚਾਵਲ ਖਾਣੇ ਹਾਂ ਹਾਂਜੀ ਹਾਂ ਨਈ ਨਈ ਮਤਲਬ ਇੱਕ ਟਾਈਮ ਇੱਕ ਟਾਈਮ ਜਰੂਰ ਰੱਖਦੇ ਆ ਇਹ ਬਈ ਆਪਣੇ ਵਿਆਹ ਦੇ ਵਿੱਚ ਇੱਕ ਟਾਈਮ ਐ ਰੋਟੀ ਇਹਨਾਂ ਨੇ ਜ਼ਰੂਰ ਰੱਖਣੀ ਐ। ਚਾਹੇ ਜਿਸ ਲਈ ਮਰ
ਅੱਛਾ ਅਛ ਸਗਨ ਐ ਏਨਾ ਦਾ ਬਈ ਇਹ ਤਾਂ ਜ਼ਰੂਰੀ ਐ ਅੱਛਾ-ਅੱਛਾ
ਜਦੋਂ ਵਿਆਹ ਵੀ ਇਹਨਾਂ ਦੇ ਲੋਕਾਂ ਦੇ ਹੁੰਦੇ ਸੀ ਨਾ ਪਹਿਲੇ-ਪਹਿਲੇ ਤੇ ਇਹੀ ਰੋਟੀ ਹੁੰਦੀ ਸੀ ਬਸ ਇਹ ਤਿੰਨੋ ਚੀਜ਼ਾਂ ਅੰਬਲੋਂ ਤੇ ਜਾਂ ਇੱਕ ਇੱਥੋਂ ਦਾ ਜਿਹੜਾ ਇੱਕ ਸਬਜ਼ੀ ਕੜਮ ਏ ਉਹ ਵੀ ਹੁੰਦਾ ਸੀ ਕੜਮ ਵੀ ਕੜਮ ਵੀ ਏਨ ਸੁੱਕਾ-ਸੁੱਕਾ ਤੇ ਤੇਲ ਜਿਆਦਾ ਹੋਣਾ ਤੇ ਉਹ ਵੀ ਲੋਕ ਚਾਵਲ ਚ ਐਂਜ ਲਪੇਟ ਕੇ ਚਾਵਲਾਂ ਨਾਲ ਖਾਂਦੇ ਹੁੰਦੇ ਆ ਕੜਮ ਵੀ ਹਾਂਜੀ ਹੂੰ ਇੱਥੋਂ ਦਾ ਆਪਣਾ ਖਾਣਾ ਹੈ ਨਾ ਪਹਿਲਾਂ ਸਾਨੂੰ ਸ਼ੁਰੂ-ਸ਼ੁਰੂ ਚ ਚ ਨੀ ਚੰਗਾ ਲੱਗਦਾ ਸੀ। ਪਸੰਦ ਨੀ ਆਉਂਦਾ ਸੀ ਹੂੰ ਹੂੰ ਥੋੜਾ ਫੇਰ ਵੀ ਖਾ ਲਈਦਾ ਥੋੜਾ ਬਹੁਤ ਜ਼ਿਆਦਾ ਨੀ ਕਿਉਂਕਿ ਅਸੀਂ ਜਿੰਨੀ ਦੇਰ ਫੁਲਕਾ ਨੀ ਖਾਈਏ ਤੇ ਸਾਨੂੰ ਸਬਰ ਨੀ ਹੁੰਦਾ ਚਾਵਲ ਨਹੀਂ ਖਾ ਸਕਦਾ ਹਾਂ ਚਾਵਲ ਤੇ ਸਿਰਫ ਸਵਾਦ ਦੇ ਦੌਰ ਤੇ ਇੱਕ ਦੋ ਚਮਚ ਲੈਣੇ ਹੁੰਦੇ ਆ ਬਾਕੀ ਨੀ ਚਾਵਲ ਇੰਨੇ ਨੀ ਇਧਰ ਦੇ ਲੋਕ ਬਹੁਤ ਚਾਵਲ ਖਾ ਜਾਂਦੇ ਆ ਹੂੰ ਇਹਨਾਂ ਦਾ ਆਪਣਾ ਕਲਚਰ ਏ ਹਾਂਜੀ।
ਹੂੰ
ਹੋਰ ਤੁਸੀਂ ਸੁਣਾਓ ਤੁਸੀਂ ਕੀ ਤੁਸੀਂ ਕਿੱਦਾਂ ਬਣਾਉਂਦੇ ਓ ਪੇਠਾ? ਪੇਠਾ ਤੁਸੀਂ ਵੀ ਬਣਾਦੇ ਓ ਤੁਹਾਡਾ ਕਿਸ ਤਰ੍ਹਾਂ ਬੰਦ ਹਾਂਜੀ
ਮੈਂ ਇਸ ਤਰ੍ਹਾਂ ਇਹਦਾ ਪੇਠਾ ਕੱਟ ਕੇ ਅਤੇ ਤੇਲ ਗਰਮ ਕੀਤਾ ਸਰੋਂ ਦਾ। ਉਹਦੇ 'ਚ ਮੇਥਰੇ ਪਾਤ ਔਰ ਉਹ ਪਾ ਤ ਧਨੀਆ ਸੁੱਕਾ
ਹਾਂਜੀ ਹਾਂਜੀ ਅੱਛਾ ਹਾਂਜੀ
ਹਿੰਗਪਾ ਕੇ ਲੂਣ ਮਿਰਚ ਹਲਦੀ ਪਾ ਦਿੱਤੀ
ਹਾਂਜੀ ਠੀਕ ਸੀ ਤੇ ਨਾਲ ਹੀ ਥੋੜੇ ਜਿਹਾ ਸੀ ਪਾਗਲ ਜਿਹਾ ਥੋੜਾ ਜਿਹਾ ਗੁੜ ਪਾ ਦੋ ਹਾਂ ਠੀਕ
ਹਾਂ ਗੁੜ ਪਾ ਕੇ ਫੇਰ ਉਹ ਬਣ ਜਾ
ਜਦੋਂ ਬਣ ਜਾਏਗਾ ਨਾ ਫਿਰ ਤੁਸੀਂ ਉਹਦੇ ਵਿੱਚ ਥੋੜਾ ਜਿਹਾ ਖੱਟਾ ਜਿਵੇਂ ਕਿ ਥੋੜਾ ਜਿਹਾ ਆਮਚੂਰ ਪਾ ਦੇਣਾ ਹਾ ਅੰਬ ਚੂਰ ਪਾ ਦੋ ਹਾਂ ਹਾਜੀ ਆ ਸਾਡੇ ਇਧਰ ਉਹ ਬਣਾਦੇ ਨਾ। ਥੋੜਾ ਤਰੀ ਵਾਲਾ ਜੋ ਬਣਾਉਦੇ ਆ ਬਾਕੀ ਮੈਂ ਵੇਖਿਆ ਬੜਿਆਂ ਨੂੰ ਸੁੱਕਾ ਬਣਾਂਦੇ ਆ। ਸਾਡੇ ਵੀ ਉੱਧਰ ਮੰਮੀ ਹੁਣੀ ਸੁੱਕਾ ਹੀ ਬਣਾਉਂਦੇ ਸੀ। ਹਾਂ ਸੁੱਕੀ ਸਬਜ਼ੀ ਜਿਵੇਂ ਹੁੰਦੀ ਹੈ ਨਾ ਤੇ ਉਹੀ ਸਾਨੂੰ ਤੇ ਆਪ ਉਹੀ ਸਵਾਦ ਲਗਦੀ ਆ ਹਾਂਜੀ। ਹਾਂਜੀ ਮੈਂ ਤੇ ਆਪ ਉਹੀ ਬਣਾਉਾਨੀ ਆਪਣੇ ਲਈ ਮੈਂ ਬਣਾਉਣਾ ਹੋਏ ਨਾ ਮੈਂ ਉਹੀ ਆਲਾ ਬਣਾਣੀ ਹਾਂ ਇਹ ਮੈਨੂੰ ਵੀ ਮਤਲਬ ਇੰਨਾ ਨੀ ਪਸੰਦ ਹੈਗਾ ਪਰ ਖਾਨੇ ਜ਼ਰੂਰ ਆਣ ਇੱਥੋਂ ਦੇ ਜਿਹੜੇ ਬੱਚੇ ਉਹਦੇ ਖਾਂਦੇ ਆ ਮੈਂ ਤੇ ਕਈ ਵਾਰੀ ਇਸ ਤਰ੍ਹਾਂ ਹੀ ਬਣਾਦੀ ਹ ਹਾਂਜੀ ਹਾਂ ਬਿਲਕੁਲ ਸੁੱਕੀ ਸਬਜ਼ੀ ਹਾਂਜੀ ਹਾਂਜੀ ਉਹ ਵੀ ਸਵਾਦ ਲਗਦਾ।
ਰੋਟੀ ਨਾਲ ਘੱਟ ਹੀ ਖਾਈਦਾ।
ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਠੀਕ ਆ ਜੀ ਧੰਨਵਾਦ ਬਹੁਤ ਬਹੁਤ ਤੁਹਾਡਾ ਵੀ ਹਾਂ ਸੀ। ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਠੀਕ
ਠੀਕ ਹੈ ਜੀ।